ਹੈਲੋ।
ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ। ਹੋਰ ਸੁਣਾਓ ਠੀਕ ਠਾਕ।
ਹਾਂਜੀ ਭੈਣ ਜੀ ਅਸੀਂ ਤੇ ਸਭ ਠੀਕ ਹਾਂ ਤੁਸੀਂ ਸੁਣਾਓ। ਤੁਹਾਡੇ ਉੱਧਰ ਬੱਚੇ, ਹਸਬੈਂਡ ਘਰ ਪਰਿਵਾਰ ਸਭ ਵਧੀਆ।
ਸਭ ਵਧੀਆ ਨੇ ਹੋਰ ਤੁਸੀਂ ਸੁਣਾਓ ਪਰਿਵਾਰ ਵਿੱਚ ਸਾਰੇ ਠੀਕ ਨੇ।
ਹਾਂਜੀ। ਇੱਧਰ ਵੀ ਸਭ ਠੀਕ ਨੇ ਭੈਣ ਜੀ ਮਾਲਕ ਦੀ ਕਿਰਪਾ ਏ।
ਚਲੋ ਹੋਣੀ ਚਾਹੀਦੀ ਏ ਸਭ ਤੋਂ ਪਹਿਲੇ ਤੇ ਮਾਲਕ ਦੀ ਕਿਰਪਾ ਹੋਣੀ ਚਾਹੀਦੀ ਏ।
ਹਾਂਜੀ- ਹਾਂਜੀ ਭੈਣ ਜੀ। ਹੋਰ ਸੁਣਾਓ ਭੈਣ ਜੀ, ਕਿੱਦਾਂ ਯਾਦ ਕੀਤਾ ਜੇ ਅੱਜ।
ਬਸ ਮੈਂ ਕਿਹਾ ਵੇਹਲੀ ਬੈਠੀ ਸੀ।
ਅੱਛਾ।
ਤੇ ਤੁਹਾਡਾ ਫੋਨ ਆਏ ਹਾਂ। ਤੁਹਾਡਾ ਫੋਨ ਆਇਆ ਤੇ ਮੈਂ ਖੁਸ਼ ਹੋ ਗਿਆਂ ਚਲੋ ਫੋਨ ਆਇਆ ਕਿਸੇ ਦਾ ਦਿਮਾਗ ਹੋਰ ਪਾਸੇ ਹੋ ਜੇਗਾ ਵਰਨਾ ਦਿਮਾਗ ਵਿੱਚ ਟੈਨਸ਼ਨਾਂ ਹੀ ਐਡੀਆਂ ਹੈਗੀਆਂ ਨੇ ਨਾ ਐਡੀਆਂ ਹੈਗੀਆਂ ਨੇ ਇਹ ਕਿ ਬੰਦਾ ਪਾਗਲ ਹੀ ਹੋ ਜਾਵੇ
ਹਾਂ। ਭੈਣ ਜੀ ਇਹ ਤੇ ਗੱਲ ਤੁਸੀਂ ਸਹੀ ਕਹਿ ਰਹੇ ਹੋ। ਕੱਲ ਤੁਸੀਂ ਫੋਨ ਕੀਤਾ ਸੀ ਨਾ ਤੇ ਮੈਂ ਚੱਕ ਨੀ ਪਾਈ ਸੀ। ਤੇ ਬਸ ਮੈਂ ਤਾਂ ਅੱਜ ਤੁਹਾਨੂੰ ਮੈਂ ਫੋਨ ਕੀਤਾ।
ਹਾਂ। ਬਸ ਤੁਹਾਡਾ ਫੋਨ ਵੇਖ ਕੇ ਖੁਸ਼ ਹੋ ਗਈਆਂ ਕਿ ਚਲੋ ਫੋਨ ਆਇਆ। ਤੇ ਥੋੜਾ ਦਿਮਾਗ ਹੋਰ ਪਾਸੇ ਕਰਾਂ ਆਪਣਾ ਬਸ ਦਿਮਾਗ ਇਹ ਮੇਰੀ ਸੱਸ ਨੇ ਬੜਾ ਦਿਮਾਗ ਖ਼ਰਾਬ ਕੀਤਾ ਹੋਇਆ ਜੇ ਬੜੇ ਪੰਗੇ ਪਾਂਦੀ ਜੇ ਬੜੇ ਪੰਗੇ ਪਾਉਂਦੀ ਜੇ ਹਰ ਵੇਲੇ-ਹਰ ਵੇਲੇ ਬਸ ਕਿਸੇ ਨੂੰ ਹੱਸਦਾ ਤੇ ਵੇਖ ਵੇਖ ਨੀ ਸਕਦੀ ਨਾ ਕਿਸੇ ਨੂੰ ਕੀ ਮੈਨੂੰ ਹੱਸਦਾ ਨਹੀਂ ਵੇਖ ਸਕਦੀ।
ਦੱਸ ੲੈ ਬੜੀ ਮਾੜੀ ਗੱਲ ਏ ਵੈਸੇ ਨਾ ਘਰ ਕੋਈ ਨਾ ਕੋਈ ਬੰਦਾ ਐਸਾ ਹੈਗਾ ਈ ਏ ਜਿਹੜਾ ਪਰੇਸ਼ਾਨ ਕਰਦਾ ਬੰਦੇ ਨੂੰ
ਆਹ ਬੜੀ ਪਰੇਸ਼ਾਨ ਕਰਦੀ ਜੇ ਘਰ ਦੀ ਇੱਕ ਇੱਕ ਗੱਲ ਇਹ ਮੇਰੀ ਗੁਵਾਂਢਣ ਹੈਗੀ ਏ, ਇੱਕ ਇੱਕ ਹਰ ਗੱਲ ੳਹਨੂੰ ਜਾ ਕੇ ਦੱਸੇਗੀ ਕਿ ਅਸੀਂ ਖਾਧਾ ਕੀ ਅਸੀਂ ਪੀਤਾ ਕੀ, ਅਸੀਂ ਬਾਹਰ ਗਏ ਕੀ ਖਾ ਕੇ ਆਏ ਕਿੰਨਾ ਬੀਲ ਆਇਆ ਭਲਾ ਇਹ ਬਾਹਰ ਕਿਸੇ ਨੂੰ ਦੱਸਣ ਵਾਲੀ ਗੱਲ ਹੁੰਦੀ ਏ।
ਹਾਂ। ਦੱਸ ਭੈਣ ਜੀ ਕਿੰਨੀ ਗਲਤ ਗੱਲ ਏ ਇਹਦੀ ਵੈਸੇ ਤੁਹਾਡੀ ਸਸ ਦੀ।
ਤੇ ਜਾ ਕੇ ਚੁਗਲੀਆਂ ਕਰਦੀ ਰਹੇਗੀ ਮੇਰੀ ਕੋਈ ਕੋਈ ਗੱਲ ਕਰਦੀ ਰਹੇਗੀ ਉਹਦੇ ਕੋਲੋਂ ਪੁੱਛਤਾਛ ਕਰਦੀ ਰਹੇਗੀ ਮੇਰੇ ਬਾਰੇ। ਕੀ ਕੀ ਗੱਲ ਹੋਈ ਏ ਤੇਰੀ ਕੀ ਗੱਲ ਨੀ ਹੋਈ ਏ ਅਸੀ ਸ਼ਾਮੀ ਕੱਠੀਆਂ ਸੈਰ ਕਰਨ ਜਾਂਦੀਆਂ ਵਾ ਨਾ ਤੇ ਉਹ ਵੇਖ ਹੀ ਨਹੀਂ ਸਕਦੀ ਹੈਗੀ, ਕਿ ਇਕੱਠੀਆਂ ਜਾਂਦੀਆਂ ਕਿਉਂ ਪਈਆਂ ਨੇ। ਤੇ ਸਾਡੇ ਵਿੱਚ ਦੋਨਾਂ ਵਿੱਚ ਫੂਟ ਪਾਉਣ ਵਾਸਤੇ ਤੇ ਉਹਨੂੰ ਆਪਣੇ ਵਸ ਚ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਜੇ। ਤੇ ਉਹਨੂੰ ਜਾ ਕੇ ਕਰ ਦੀ ਇੱਕ ਇੱਕ ਇੱਕ ਗੱਲ ਦੱਸੇਗੀ ਇੱਕ ਇੱਕ ਗੱਲ ਦੱਸੇਗੀ ਕਿ ਮੈਂ ਖਵਾ ਕੇ ਆਈ ਆਂ ਤੇ ਅੱਜ ਅਸੀਂ ਬਾਜ਼ਾਰ ਗਏ ਸੀ ਅੱਜ ਐਡਾ ਬੀਲ ਆਇ ਇਆ ਅਸੀਂ ਇਹ ਇਹ ਖਾਧਾ ਏ, ਭਲਾ ਤੂੰ ਤਾਂ ਵੀ ਦੱਸਿਆ ਕਰ ਨਾ ਜਦ ਅਹ ਸਾਡੇ ਨਾਲ ਜਾਂਦੀ ਏ, ਤੇ ਅਸੀ ਵੀ ਤੇ ਖਵਾਉਨਦੇ ਹਾਂ ਤੈਨੂੰ। ਤਾਂ ਤੇ ਤੂੰ ਜਾ ਕੇ ਦੱਸਦੀ ਨੀ ਕਿ ਤੂੰ ਕੀ ਕੀ ਖਾ ਕੇ ਆਈ ਹਫਤੇ ਤੇ ਪੂਰੇ ਮਹੀਨੇ ਚ ਪੂਰੇ ਮਹੀਨੇ ਵਿੱਚ ਇੱਕ ਵਾਰੀ ਆਪ ਖਵਾ ਕੇ ਤੇ ਉਹ ਉਹਦਾ ਪੂਰਾ ਐਡਾ ਮੈਂ ਕੀ ਦੱਸਾਂ ਸਾਰਿਆਂ ਨੂੰ ਜਾ ਜਾ ਦੱਸੇਗੀ।
ਬਸ ਭੈਣ ਜੀ ਅੱਜ-ਕੱਲ ਅਸ ਣਾ ਸਿਆਣੀਆਂ ਜਨਾਨੀਆਂ ਤੇ ਹੈਗੀਆਂ ਅਸੀ ਇਕ ਕਹਾਵਤ ਬਣੀ ਹੋਈ ਏ ਕਿ ਧੁੱਪੇ ਬਾਲ ਚਿੱਟੇ ਨੀ ਕੀਤ
ਹੁਣ ਕਿ ਕੀਤੇ ਨੇ ਕੀਤੇ ਨੇ ਸਈ ਗੱਲ ਏ ਵਰਨਾ ਦਸ ਦੱਸੋ ਲੋਕੀ ਹੁੰਦੇ ਨੇ ਖਾ ਪੀ ਕੇ ਆਪਣੇ ਘਰ ਖਾਂਦੇ-ਪੀਂਦੇ ਨੇ ਕਿਸੀ ਨੂੰ ਦੱਸਣਾ ਚਾਈਦਾ
ਤੇ ਖਾਣ ਵਾਲੀ ਚੀਜ਼ ਨੂੰ ਤੇ ਕਦੀ ਨੀ ਦੱਸਣਾ ਚਾਈਦਾ ਨਜ਼ਰਾਂ ਲੱਗਦੀਆਂ ਬਲ
ਹਾਂ ਕਦੇ ਵੀ ਨੀ ਦੱਸਣਾ ਚਾਈਦਾ। ਪਰ ਏਹਨੂੰ ਅੰਕਲ ਕੌਣ ਪਾਵੇ ਇਹ ਤੇ ਜਾ ਕੇ ਇੱਕ-ਇੱਕ ਚੀਜ਼ ਦੱਸ ਸੇ ਗੀ ਕਿ ਅਸੀਂ ਬਾਰ ਖਾ ਕੇ ਕੀ ਆਏ ਆਂ, ਬਿੱਲ ਕਿੰਨਾ ਆਇਐ।
ਹਾਂ ਭੈਣ, ਹਾਂ ਭੈਣ ਜੀ ਵੈਸੇ ਹੈ ਤੇ ਗ਼ਲਤ ਗੱਲ ਏ। ਸੱਸਾਂ ਮਾਵਾਂ ਹੁੰਦੀਆਂ ਨੇ ਮਾਵਾਂ ਬਲਕਿ ਧੀਆਂ ਨੂੰਆ ਨੂੰ ਸਿਖਾਂਦੀਆਂ ਨੇ ਬਈ ਤੁਸੀ ਐਦਾਂ ਨਾ ਕਰਿਆ ਕਰੋ, ਐਦਾਂ ਨਾ ਕਰਿਆ ਕਰੋ। ਲੋਕਾਂ ਦੇ ਘਰਾਂ ਇੱਚ ਪਤਾ ਸੱਸਾਂ ਐਵੇਂ ਕੈਂਦੀਐਂ ਜੇਵੇ ਨਾ ਪੁੱਤਰ ਬਾਰ ਜਾ ਕੇ ਕਿਸੇ ਨੂੰ ਘਾਰ ਦੀ ਗੱਲ ਨੀ ਦੱਸਣੀ। ਪਰ ਐ ਉਲਟੀ ਹਾਂ ਤੇ ਐ ਤੁਆਡੀ ਸੱਸ ਉਲਟੀ ਹੈਗੀ ਜੇ।
ਤੇ ਏਨੂੰ ਸ਼ੈਦ ਸਮਝਾਣਾ ਪਵੇ ਪਰ ਅਸੀ ਕੀ ਕਰੀਏ ਕਿਵੇਂ ਸਮਝਾਈਏ ਐਨੂੰ। ਜੇ ਸਮਝਾਈਏ ਤੇ ਘਰ ਇੱਚ ਲੜਾਈ, ਆਂ ਜੇ ਸਮਝਾਈਏ ਤੇ ਘਰ ਇੱਚ ਲੜਾਈ ਪਾਣ ਆਲੀ ਗੱਲ ਏ।
ਸਈ ਗੱਲ ਏ, ਐਨਾਂ ਨੂੰ ਲੋਕ ਸਿਖਾਂਦਾ ਜੇ ਵੇਖਣਾ ਔਈਔ ਲੋਕੀ ਜਿਨਾਂ ਨੂੰ ਜਾ ਕੇ ਗੱਲਾਂ ਕਰਦੀ ਏ ਨਾ ਔਈ ਲੋਕੀ ਐਨਾਂ ਨੂੰ ਕਏਗਾ ਵੀ ਸਾਨੂ ਤੇ ਆ ਕੇ ਗੱਲਾਂ ਕਰਿਆ ਨਾ ਕਰੋ ਆਪਣੇ ਘਰ ਦੀ ਹਾਂ ਔਈਔ, ਔਈ ਲੋਕੀ ਐਨਾਂ ਨੂੰ ਬਲਾਣਾ ਬੰਦ ਕਰੇਗਾ ਵੇਖਣਾ ਐਨਾਂ ਨੂੰ ਦੇਖਣਾ ਆਪੇ
ਅਜੇ ਪਿੱਛੇ ਠੋਕਰ ਲੱਗੀ ਸੀ ਇੱਕ ਪਾਸੇ, ਮੰਦਿਰ ਜਾਂਦੀ ਏ। ਕੇੜੇ ਆਪਣੇ ਮੰਡਲੀ ਬਣਾਈ ਹੋਈ ਸ ਤੇ ਔਨਾਂ ਦੇ ਨਾਲ ਜਾਂਦੀ ਏ ਮੰਦਰ ਤੇ ਔਨਾਂ ਨੇ ਏ ਵੀ 'ਚ ਇੱਕ ਵਾਰੀ ਧੋਖਾ ਦਿੱਤਾ ਸ ਤੇ ਤਾਂ ਬਸ ਸੜ ਮਰੀ ਕਿ ਔਨਾਂ ਨੇ ਮੈਨੂੰ ਧੋਖਾ ਦੇ ਤਾ ਮੈਂ ਤੇ ਆਪਣੀ ਮੰਡਲੀ ਤੇ ਐਡਾ ਵਿਸ਼ਵਾਸ ਕਰਦੀ ਸੀ, ਮੈਂ ਸਾਰਿਆਂ ਨੂੰ ਵੇਖ ਲਿਐ, ਕੋਈ ਕਿਸੀ ਦਾ ਨੀ ਹੈਗਾ। ਕੋਈ ਕਿਸੀ ਦਾ ਨੀ ਹੈਗਾ, ਆਪਣੇ ਘਰ ਵਾਲੇ ਈ ਬਸ ਅ ਪਣੇ ਹੁੰਦੇ ਨੇ, ਹੋਰ ਕੋਈ ਕਿਸੀ ਦਾ ਨੀ ਹੁੰਦਾ। ਤ ਬਸ ਥੋੜੇ ਦਿਨ, ਅ ਥੋੜੇ ਦਿਨ ਅਕਲ ਆਈ ਔਸ ਤੋਂ ਬਾਦ ਫੇਰ ਗੁਲ। ਫੇਰ ਬ ਇੱਕ-ਇੱਕ ਗੱਲ ਗੁਆਂਢਣ ਨੂੰ ਦੱਸਣੀ ਸ਼ੁਰੂ ਕਰਤੀ ਫੇਰ।
ਔਰ ਐਦਾਂ ਦੇ ਬੰਦੇ ਭੈਣ ਜੀ ਠੀਕ ਨੀ ਹੋ ਸਕਦੇ। ਐਨਾਂ ਨਾਲ ਵੇਖਣਾ ਐ ਜੇੜੇ ਜੇ ਐ ਔਈਔ ਰੱਬ ਕੈਂਦਾ ਨਾ ਜਿਵੇਂ ਅਸੀ ਕਰਾਂਗੇ ਔਵੇਂ ਸਾਡੇ ਨਾਲ ਹੋਏਗਾ, ਔਵੇਂ ਅਸੀ ਭਰਾਂਗੇ। ਐ ਔਈਔ ਜੀ ਜਨਾਨੀ ਹੈਗੀਐ। ਜੇ ਐ ਉਲਟਾ-ਪੁਲਟਾ ਕਰਦੀਐਂ ਆਪਣੇ ਘਰਦਿਆਂ ਨਾਲ ਬਾਹਰਦਿਆਂ ਨਾਲ ਤੇ ਜਿਨਾਂ ਨਾਲ ਫੇਰ ਚੰਗਾ ਵੀ ਕਰਦੀਐ ਨਾ ਐਨਾਂ ਨਾਲ ਉਲਟਾ ਹੁੰਦੈ ਫੇਰ ਅੱਗੋਂ ਵੀ।
ਸਈ ਗੱਲ ਏ-ਸਈ ਗੱਲ ਏ। ਆਪਣੀ ਮੰਡਲੀ ਤੇ ਤੇ ਐਵੇਂ ਕਰਦੀ ਸੀ, ਆਕੜਾ ਮਾਰਦੀ ਸੀ ਆਪਣੀ ਮੰਡਲੀ ਨਾਲ ਚਲਦੇ ਔਏ ਐਈਔ ਕਿ ਮੇਰੀ ਮੰਡਲੀ-ਮੇਰੀ ਮੰਡਲੀ ਬਹੁ ਬੜੀ ਚੰਗੀ ਜੇ, ਬੜੀ ਚੰਗੀ ਜੇ। ਤੇ ਜਦ ਮੰਡਲੀ ਨੇ ਈ ਧੋਖਾ ਦਿੱਤਾ ਪਿੱਛੇ, ਮੈਂ ਕਿਆ ਐਲੋ ਲੈਲੋ।
ਹਾਂ, ਸਾਰੇ ਨਜ਼ਾਰੇ ਆ ਜਾਣਗੇ ਐਨਾਂ ਨੂੰ, ਦੇਖਣਾ।
ਹਾਂ, ਮੰਡਲੀ 'ਚ ਧੋਖਾ ਖਾ ਕੇ ਇੱਕ ਵਾਰੀ ਤੇ ਘਰ ਬੜੀ ਬੋਲੀ, ਬੜੀ ਬੋਲੀ। ਕਿ ਔਨਾਂ ਨੇ ਧੋਖਾ ਦਿੱਤੈ ਮੈਂਨੂੰ, ਧੋਖਾ ਦਿੱਤੈ। ਮੈਂ ਸਾਰਿਆਂ ਨੂੰ ਵੇਖ ਲਿਐ। ਸਾਰਿਆਂ ਨੂੰ ਵੇਖ ਲਿਐ, ਦੁਨੀਆਂ 'ਚ ਕੋਈ ਕਿਸੇ ਦਾ ਨੀ ਹੈਗਾ।
ਹਾਂ, ਹਾਰ ਕੇ ਭੈਣ ਜੀ ਪਰਿਵਾਰ ਈ ਆਪਣਾ ਹੁੰਦਾ ਜੇ। ਐ ਜੇੜੇ ਘਰ ਦੇ ਅਸੀਂ ਚਾ ਰ ਮੈਂਬਰ ਹੈਗੇ ਆ ਨਾ ਐਈਔ ਅਸੀਂ ਇੱਕ-ਦੂਜੇ ਦਾ ਦੁੱਖ ਸੁੱਖ ਵੰਡ ਸਕਦੇ ਆ ਇੱਕ ਦੂ ਜੇ ਦੇ ਹੈਗੇ ਆਂ। ਹੋਰ ਕਿਸੀ ਨੂੰ ਕੀ ਸਾਡੀ ਖਿਚਪੀੜ ਹੈਗੀ ਏ। ਕਿਸੀ ਨੂੰ ਨੀ ਹੈਗੀ ਜੇ ਸਾਡੀ ਨਾ ਅਸੀਂ ਰੋਟੀ ਖਾਈਏ, ਨਾ ਖਾਈਏ, ਕਯਾ ਸਾਨੂੰ ਲੋਕ ਰਾਸ਼ਨ ਪਾ ਕੇ ਦੇਜੇਗਾ। ਕਿਸੀ ਨੇ ਨੀ ਸਾਨੂੰ ਰਾਸ਼ਨ, ਨਾ। ਜੋ ਅਸੀਂ ਖਾਣੈ, ਆਪਣੀ ਕਮਾਈ ਨਾਲ ਖਾਣੈ ਆਪਣੇ ਘਰੋਂ ਖਾਣੈ, ਲੋਕਾਂ ਨੇ ਨੀ ਸਨ ਪਾ ਕੇ ਦੇਣੈ। ਲੋਕ ਤੇ ਤਮਾਸ਼ ਵੇਖਣ ਅਸਤੇ ਭੈਣ ਜੀ ਬੈਠਾ ਹੋਇਆ ਜੇ।
ਬੈਠੇ ਹੋਏ ਜ
ਹਾਂ, ਐਦੀ ਗੱਲਾਂ ਜਿਨਾਂ ਨੂੰ ਕਰਨ ਜਾਂਦੀ ਏ ਔ ਤੇ ਤਮਾਸ਼ਾ ਵੇਖਦੇ ਪਏ ਜੇ। ਔ ਤੁਸੀ ਵੀ ਔਦੀ ਗੱਲਾਂ 'ਚ ਨਾ ਆਣਾ ਜੜੀ ਤੁਆਨੂੰ ਦੱਸਦੀ ਏ, ਔ ਨਾ ਤੁਆਡੀਆਂ ਵੀ ਗੱਲਾਂ ਔਨੂੰ ਜਾ ਕੇ ਦੱਸ ਦੇਗੀ ਜੇ।
ਨਾ, ਨਾ ਮੈਂ ਤੇ ਬਿਲਕੁਲ ਨੀ ਆਂਦੀ ਔਦੀ ਗੱਲਾਂ 'ਚ ਮੈਂ ਤੇ ਸਿਰਫ ਜਾਨੀ ਆ ਜਿਹੜੀਆਂ ਦੋ ਚਾਰ ਗੱਲਾਂ ਸੁਣ ਲੈਂਦੀਆਂ ਕਿ ਜਿਹੜੀ ਜਿਹੜੀ ਦੋ ਚਾਰ ਮੈਨੂੰ ਹਾਂ ਤੇ
ਕਰੋ ਆਪਣੇ ਮਨ ਦੀ ਹਾਂ ਉਹਦੀ ਸੁੰਨ ਲਈ ਉਹਨੂੰ ਇੱਕ ਗੱਲ ਨਾ ਆਖੀ ਪਤਾ ਚੱਲੇ ਓ ਇੱਕ ਦੀ ਚਾਰ ਲਾ ਕੇ ਨਾ ਤੁਹਾਡੀ ਸੱਸ ਨੂੰ ਆਖ ਛੋੜੇ ਤੇ ਤੁਹਾਡੇ ਆਪਸ ਵਿੱਚ ਹੋਰ ਘਰ ਕਲੇਸ਼ ਪੁਆ ਛੱਡੇ, ਕਿਉਂਕਿ ਲੋਕਾਂ ਨੇ ਤਮਾਸ਼ਾ ਵੇਖਣਾ ਜੇ ਲੋਕਾਂ ਨੂੰ ਕੁਛ ਨੀ ਲੈਣਾ ਦੇਣਾ। ਲੋਕਾਂ ਨੇ ਕੀ ਲੈਣਾ ਦੇਣਾ ਅਸੀਂ ਲੜੀਏ ਮਰੀਏ ਕਰੀਏ ਜੋ ਕੁਛ ਨਾ ਕੁਛ ਸਹੀ ਗੱਲ ਏ, ਤੁਸੀਂ ਇਹ ਦੇਖੋ ਘਰ ਦਾ ਇਹ- ਇੱਕ ਮੈਂਬਰ ਬਿਮਾਰ ਹੋ ਜੇ ਅਗਰ ਤੇ ਕਿੰਨੂੰ ਪਰੇਸ਼ੀ ਹੁੰਦੀ ਪੜੋਸੀਆਂ ਨੂੰ ਥੋੜ੍ਹੀ ਹੁੰਦੀ ਆ ਉਹ ਘਰ ਦੇ ਹੀ ਚਾਰ ਮੈਂਬਰਾਂ ਚੋਂ ਉਹ ਬਾਕੀ ਦੇ ਉਹਦੀ ਸੇਵਾ ਕਰਦੇ ਜੇ ਜੇ ਘਰ ਦੇ ਚਾਰ ਮੈਂਬਰ ਨੇ ਇੱਕ ਬਿਮਾਰ ਹੋ ਗਿਆ ਤੇ ਬਾਕੀ ਦੇ ਤਿੰਨ ਈ ਸੇਵਾ ਕਰਨਗੇ ਨਾ। ਕੋਈ ਘਰ ਸਾਂਭੇਗਾ, ਕੋਈ ਹਸਪਤਾਲ ਸਾਂਭੇਗਾ, ਕੋਈ ਰੋਟੀ ਪਾਣੀ ਸਾਂਭੇਗਾ, ਕੋਈ ਬੱਚੇ ਸਾਂਭੇਗਾ। ਘਰ ਦੇ ਚਾਰ ਬੰਦੇ ਈ ਕੰਮ ਕਰਨਗੇ।
ਕਹਿ ਰਹੀਓ ਜਿਹੜੇ ਪੜੋਸੀਆਂ ਨੂੰ ਜਾ ਕੇ ਦਿੰਦੀ ਰਹਿੰਦੀ ਏ ਕਦੇ ਪੈਸੇ ਦੇ ਤੇ ਕਦੀ ਚੀਜ਼ਾਂ ਦੇ ਜਦ ਬਿਮਾਰ ਹੋ ਕੇ ਵੇਖੀ ਕਿ ਕੌਣ ਆ ਕੇ ਆਹ ਫਿਰ ਫਿਰ ਜਦ ਜਦ ਬਿਮਾਰ ਹੋਏਗੀ ਨਾ ਤਾਂ ਵੇਖੇਗੀ ਕੌਣ ਆ ਕੇ ਸੇਵਾ ਕਰਦਾ। ਅਸੀਂ ਕਰਦੇ ਹਾਂ ਜਾਂ ਉਹ ਕਰਦੇ ਨੇ
ਨਾ ਨਾ ਇਹਨਾਂ ਨੂੰ ਕੁੱਝ ਨੀ ਲੈਣਾ ਹੁੰਦਾ ਜੇ ਐਵੇਂ ਜੀ ਬਜ਼ੁਰਗਾਂ ਨੂੰ ਐਵੇਂ ਜੇ ਬਜ਼ੁਰਗਾਂ ਨਾਲ ਤੇ ਬਸ ਇਹਨਾਂ ਨੇ ਨਾ ਹਜੇ ਵੀ ਇਹਨਾਂ ਨੂੰ ਸਿੱਖਣੀ ਆਏਗੀ ਤੇ ਭੈਣ ਜੀ ਕਦੋਂ ਆਏਗੀ? ਵੀ ਹੁਣ ਇਹਨਾਂ ਦਾ ਦੁੱਖ ਸੁੱਖ ਦਾ ਟੈਮ ਏ ਬ ਇਹਨਾਂ ਨੂੰ ਹੁਣ ਲੋੜ ਹੈਗੀ। ਕਦੀ ਵੀ ਦੁੱਖ ਸੁੱਖ ਬਣ ਸਕਦਾ ਹੈ ਕੋਈ ਬੰਦੇ ਨੂੰ ਬਿਮਾਰ ਹੁੰਦੇ ਪਤਾ ਲੱਗਦਾ ਬੁਢਾਪੇ ਚ ਅੱਜ ਕੱਲ੍ਹ ਜਵਾਨ ਜਵਾਨ ਬੰਦੇ ਕੋਈ ਪਤਾ ਨੀ ਲੱਗਦਾ ਜਿਵੇਂ ਮੈਂ ਤੇ ਇਹ ਜਿਵੇਂ ਮੈਨੂੰ ਹੀ ਮੈਂ ਕਹਿੰਦੀ ਹਾਂ ਕਿ ਹਾਏ ਮੈਨੂੰ ਹੁਣ ਪੱਥਰੀ ਹੋ ਗਈ ਹੈ ਤੇ ਮੈਂ ਆਪਰੇਸ਼ਨ ਕਰਾਉਣਾ। ਤੇ ਜਿਵੇਂ ਅੱਜ ਕੱਲ ਜਵਾਨੀ ਚ ਨੀ ਲੋਕਾਂ ਨੂੰ ਪਤਾ ਵੀ ਸਾਨੂੰ ਕੀ ਉਹ ਨਾ ਸਾਨੂੰ ਓਪਰੇਸ਼ਨ ਕਰਾਉਣਾ ਸਾਨੂੰ ਕਿਸੀ ਦੀ ਲੋੜ ਏ ਤੇ ਬੁਢਾਪੇ ਚ ਤੇ ਕੋਈ ਬੰਦਾ ਗਿਰ ਜਾਂਦਾ ਕਈ ਵਾਰ ਬਾਥਰੂਮ ਵਿੱਚ ਹੀ, ਸੀੜੀਆਂ ਵਿਚ, ਹਾਂ ਕੁਛ ਨੀ ਪਤਾ ਚੱਲਦਾ ਭੈਣ ਜੀ ਕਿਸ ਵੇਲੇ ਸਾਨੂੰ ਕਿਸੇ ਦੀ ਲੋੜ ਪੈ ਸਕਦੀ ਹੈ, ਤਾਂ ਵੇਖਣਾ ਬੀ ਓ ਪੜੋ ਇਹਦੀ ਉਹ ਉਹ ਆਉਣਗੇ ਇਹਦੀ ਸੇਵਾ ਕਰਨ ਮੰਡਲੀ ਵਾਲੀ ਜਨਾਨੀਆਂ, ਕਿਸੇ ਨੀ ਆਉਣਾ ਸਭ ਘੜੀ ਦੋ ਘੜੀ ਆਉਣਗੇ, ਇਹਦੇ ਵਾਸਤੇ ਕੇਲੇ ਚਾਹ ਲਿਆਣਗੇ ਜੇ ਕੇਲੇ ਚਾਹ ਕੇ ਲਿਆਉਣਗੇ ਜੇ ਪਤਾ ਕਰਨ ਵਾਸਤੇ ਵੇਖਣਾ ਇਹ ਜੋ ਲੋਕਾਂ ਨੂੰ ਪੈਸੇ ਵੰਡ ਦੀ ਰਹਿੰਦੀ ਨਾ ਉਹ ਇਹਦੇ ਵਾਸਤੇ ਕੇਲੇ ਚਾ ਕੇ ਲਿਆਉਣਗੇ।
ਹਰ ਵੇਲੇ ਆਪਣੇ ਪੋਤਰਾ ਪੋਤਰੀ ਨੂੰ ਨਾ ਪੁੱਛ ਕੇ ਪਹਿਲੇ ਤੇ ਗੁਆਂਢੀਆਂ ਦੇ ਬੱਚਿਆਂ ਨੂੰ ਓਹਦੇ ਜਨਮ ਦਿਨਾਂ ਤੇ ਜਾ ਕੇ ਪੈਸੇ ਦੇਣੇ ਤੇ ਆਪਣੇ ਪੋਤਰਾ ਪੋਤਰੀ ਨੂੰ ਪੁੱਛਣਾ ਨਾ। ਇ ਤੇ ਹੁਣ ਥੋੜ੍ਹੀ ਜੀ ਹੁਣ ਥੋੜੀ ਜਿਹੀ ਠੀਕ ਹੋਈ ਸੀ। ਤੇ ਹੁਣ ਵੇਖੋ।
ਬਸ ਭੈਣ ਜੀ ਉਹ ਵੀ ਇਹਦਾ ਕੋਈ ਮਤਲਬ ਹੋਣਾ ਜੇ ਤੁਸੀਂ ਵੀ ਨਾ ਉਹਨੂੰ ਸਹੀ ਨਾ ਸਮਝਿਆ ਕਰੋ ਮਿੰਟਾਂ ਚ ਪਿਘਲਿਆ ਨਾ ਕਰੋ ਵੀ ਹਾਂ ਹੁਣ ਸਾਡੇ ਨਾਲ ਸਹੀ ਵਰਤ
ਹਮ ਨਾ ਅੰਦਰੋਂ ਪੱਕੇ ਰਹੋ ਸਹੀ ਗੱਲ ਸਹੀ ਗੱਲ। ਨਾ ਨਾ ਨਾ ਪਹਿਲ ਕਦੀ ਕਰਨੀ ਨ ਹਾਂ ਬਿਲਕੁਲ
ਅੰਦਰੋਂ ਪੱਕੇ ਰਵੋ ਜੋ ਕੁਝ ਮਰਜ਼ੀ ਲੋਕਾਂ ਨੂੰ ਆਖਦੀ ਰਵੇ ਲੋਕੀ ਜੋ ਮਰਜ਼ੀ ਸਾਨੂੰ ਆਖਦਾ ਰਵੇ ਤੁਹਾਡੇ ਨਾਲ ਰਾਮ ਰਾਮ ਸਹੀ ਕਰੇ ਸਹੀ ਰਾਮ ਰਾਮ ਕਰੀ ਰੱਖੋ ਬਸ ਗੱਲ ਹੋਰ ਅਸੀਂ ਕੀ ਲੈਣਾ ਅੱਜ ਕੱਲ ਦੇਖੋ ਰਬ ਦਾ ਨਾਮ ਨਾਲ ਜਾਣਾ ਹੋਰ ਕੁਝ ਨੀ ਨਾਲ ਜਾਣਾ। ਪੈਸਾ, ਪੈਸਾ ਟੱਕਾ ਜੋ ਕਿਸੀ ਕੋਲ ਹੈਗਾ ਨਾ, ਸਭ ਕੋਲ ਆਪਣੇ-ਆਪਣੇ ਘਰ ਹੈਗਾ ਜੇ। ਜਦੋਂ ਅਸੀਂ ਉਪਰ ਜਾਣਾ ਨਾ, ਸਾਡੇ ਨਾਲ ਕੁਝ ਨਹੀਂ ਜਾਣਾ ਜੇ, ਚਾਹੇ ਕੋਈ ਆ ਅੱਜ ਕੱਲ੍ਹ ਵੱਡਾ-ਛੋਟਾ ਕਿਸੇ ਦਾ ਕੁਝ ਨਹੀਂ ਪਤਾ, ਕੌਣ ਪਹਿਲਾਂ ਚਲਾ ਜਾਵੇ। ਮੇਰੇ ਹੁਣ ਭੂਆ ਦੀ ਕੁੜੀ ਹੈਗੀ ਜੇ ਮਿੰਟਾਂ ਵਿੱਚ ਕਿੱਥੇ ਵਿਆਹ ਤੇ ਗਈ ਜੇ ਤੇ ਆਉਂਦੇ ਹੋਏ ਐਕਸੀਡੈਂਟ ਹੋਇਆ ਸ ਤੇ ਵਿਚਾਰੀ ਮਿੰਟਾਂ ਵਿੱਚ ਉੱਪਰ ਪਹੁੰਚ ਗਈ। ਬੱਚੀ ਕੋਈ ਨਹੀਂ। ਉਸ ਤੋਂ ਬਾਅਦ ਉਹਦਾ ਘਰ ਸਾਰਾ ਖ਼ਰਾਬ ਹੋ ਗਿਆ। ਜਵਾਨ ਕੁੜੀ ਸੀ, ਪੈਂਤੀ-ਚਾਲੀਆ ਸਾਲਾ ਦੀ। ਤੇ ਵਿਚਾਰੀ ਮਿੰਟਾਂ ਵਿੱਚ। ਤੇ ਵਿਚਾਰੀ ਮਿੰਟਾਂ ਵਿੱਚ ਹੀ ਉੱਪਰ ਚਲੀ ਗਈ। ਬੱਸ, ਬਜ਼ੁਰਗ ਬਜੁਰਗ ਕਿੰਨੇ ਹੀ ਬਜ਼ੁਰਗ ਐਸੇ ਹੈਗੇ, ਜੋ ਬਿਸਤਰ 'ਤੇ ਹੀ ਟੱਟੀ-ਪੇਸ਼ਾਬ ਕਰਦੇ ਪੇ ਤੇ ਬੈਠੇ ਹੈਗੇ ਨੇ। ਜੇ ਕੋਈ ਨਹੀਂ, ਕੋਈ ਨਹੀਂ, ਰੱਬ ਉਹਨਾਂ ਨੂੰ ਬੁਲਾਦਾ ਪਿਆ ਨੱਬੇ-ਨੱਬੇ ਸਾਲਾਂ ਦੇ ਹੋ ਗਏ ਨੇ, ਤੇ ਕਈ ਜਵਾਨ ਵੀ ਐਸੇ
ਨਹੀਂ, ਕੁਝ ਨਹੀਂ। ਹਾਂ, ਉਹ ਮਿੰਟਾਂ 'ਚ ਜਾਈ ਜਾਂਦੇ ਨੇ
ਸਹੀ ਗੱਲ ਏ, ਬੁਢਾਪੇ 'ਚ ਪਤਾ ਨਹੀਂ ਕਿਹਨੂੰ ਸੇਵਾ ਕਰਾਨੀ ਪੈ ਜਾਏ ਤੇ ਕਿਸ ਵੇਲੇ ਕਿਸ ਨੂ ਸੇਵਾ ਕਰਾਨੀ ਪੈ ਜੇ, ਇਸ ਕਰਕੇ ਸਭ ਨਾਲ। ਪਰਿਵਾਰ ਨਾਲ ਤਾਂ ਬਣਾ ਕੇ ਰੱਖਣੀ ਹੀ ਚਾਹੀਦੀ ਹੈ, ਬਲਕਿ ਪੜੋਸੀਆਂ ਨਾਲ ਵੀ ਇੱਕ-ਦੋ ਘਰਾਂ ਨਾਲ ਬਣਾ ਕੇ ਰੱਖੋ। ਬਸ ਚੁਗਲੀਆਂ ਨਾ ਕਰੋ ਬਾਕੀ ਬਣਾ ਕੇ ਰ ਇਹ ਰੰਨਾ ਚੁਗਲੀਆਂ ਕਰਦੀਆਂ ਨੇ ਨਾ ਜਿਹੜੀਆਂ ਆਂਟੀਆਂ ਹੁੰਦੀਆਂ ਨੇ
ਹਾਂ ਹਾਂ ਚੁਗਲੀਆਂ ਕੀ ਖਾਧਾ ਕੀ ਪੀਤਾ ਸਾਰਾ ਕੁੱਝ ਜਾ ਕੇ ਦੱਸਣਾ
ਕਰਦੀਆਂ ਸਾਡੀਆਂ ਜਾ ਜਾ ਕੇ
ਲੋਕੀ ਇਧਰ ਤੇ ਸਾਨੂੰ ਕੀ ਪਾ ਕੀ, ਕੀ ਖਾਇਆ ਤੇ ਕੀ ਪੀਤਾ।
ਸਹੀ ਗੱਲ ਏ, ਭੈਣ ਜੀ ਏ ਤੇ ਸਹੀ ਗੱਲ ਨਾ, ਲੋਕੀ ਤਾਂ ਨਿਰਾ ਪੱਕਾ ਜੇ। ਸਾਡੀ ਗੁਆਂਢਣ ਹੈਗੀ ਜੇ। ਘਰ ਨਵਾਂ ਫਰਿਜ ਆਇਆ ਜੇ, ਉਹਦੇ 'ਤੇ ਕਿਸੇ ਨੂ ਧੂ ਵੀ ਨਹੀਂ ਕੱਢੀ ਸੀ। ਘਰ ਨਵਾ ਫਰਿੱਜ ਆਇਆ ਆ ਤੇ ਉਹ ਅੰਦਰ ਵੜਦਾ ਪਿਆ ਸੀ। ਫਰਿੱਜ ਮੈਂ ਤੇ ਇੰਝ ਹੀ ਬਾਹਰ ਫੀਰਜ ਸਬਜੀ ਆਲਾ ਆਇਆ ਤੇ ਕਿਤੇ ਤੇ ਵੇਖਿਆ ਅੰਦਰ ਫਰਿਜ ਅੰਦਰ ਆ ਤੇ ਨਾਮ ਵੀ ਨਹੀਂ ਲਿਆ। ਤੇ ਮੈ ਵੱਡਾ ਫਰਿੱਜ ਲੈਣਦੀ ਪਈ ਆ ਅੱਜਕੱਲ੍ਹ ਜਿਹੜਾ ਡਬਲ ਡੋਰ ਵਾਲਾ ਫਰਿੱਜ। ਨੀ ਚੱਲਦਾ ਪਿਆ ਵਾ ਜੇੜਾ, ਬੜਾ ਵੱਡਾ ਫਰਿਜ ਹੈ। ਹਾਂ, ਔ ਔ ਲਾ ਫਰਿਜ ਲੀਤ ਤੇ ਸਾਡਾ ਵਧੀਆ ਤੇ ਬਲਕੇ ਪਰਸੋ ਚੋਥ ਤੇ ਨਾਮ ਕਰਦੇ ਪਏ ਸੀ। ਤੇ ਮੈਂ ਆਖਿਆ, ਸੀ ਏ ਸੀ ਲਵਾਣਾ ਹੈ, ਤੇ ਮੈ ਏਦਰ ਨਹੀ ਏ ਅ ਸੀ ਲਵਾਵਾਂਗੀ ਕਿਸ਼ਤਾਂ 'ਤੇ, ਤੇ ਮੈਂ ਤਾਂ ਵੀ ਨਹੀਂ ਅੱਗੋਂ ਕਿਹਾ ਸੀ ਕਿ ਮੈਂ ਫਰਿਜ ਲੈਣਾ ਤੇ ਮੈਂ ਵੇਖੋ, ਅਜੇ ਲਿਤਾ ਵੀ ਕੋਈ ਨਹੀਂ। ਜੇ ਮੈਂ ਆਪ ਮੋਰੀ ਦੱਸ ਆਈ ਆ ਦੂਜਾ ਔਵੀ ਉਥੇ ਫਿਰ ਭੋਲੇ ਹੈਗੇ ਆ ਜੇ ਇਹ ਲੋਕੀ ਤੇ ਬਹੁਤ ਚਲਾਕ ਹੈਗੇ। ਜੇ ਬਹੁਤ ਹੂ ਫਿਰ ਵੀ ਅਸੀਂ ਕਹਿੰਦੇ ਹਾਂ ਕਿ ਰਾਮ-ਰਾਮ ਕੀ ਵਿਗਾੜਨੀ, ਪੜੋਸੀਆਂ ਨਾਲ ਬਣਾ ਕੇ ਰੱਖੋ ਮੈਂ ਵੀ ਫਿਰ ਫਰਿੱਜ ਆਇਆ ਤਾਂ ਮੈਂ ਕਹਿ ਦਿੱਤਾ, ਭੈਣ ਜੀ ਵਧਾਈਆ ਜੇ ਕਹਿੰਦੀ, ਤੁਹਾਨੂੰ ਵੀ ਵਧਾਈਆ। ਬਸ ਫਿਰ ਕੀ ਕਰੀਏ, ਅੰਦਰੋਂ ਮੈਂ ਕਿਹਾ, ਦੱਸ। ਕਿੰਨੀ ਚਲਾਕ ਹੈਗੀ ਏ, ਤੇ ਪਰਸੋਂ ਮੈਂ ਇਹਨੂੰ ਨਾ ਪਾ ਲੈਂਦੀ ਆਂ ਵੀ, ਮੈਂ ਨਵਾਂ ਏਸੀ ਲੈਣਾ ਤੇ ਇਹਨੇ ਅੱਗੋਂ ਮੈਨੂੰ ਜ਼ਰਾ ਨਾਮ ਨਹੀਂ ਲਿਆ।
ਦੱਸੋ
ਭੈਣ ਜੀ, ਇਹ ਤਾਂ ਗੱਲਾਂ ਖ਼ਤਮ ਹੀ ਨਹੀਂ ਹੋਣੀਆਂ ਅਸੀਂ। ਤੇ ਆਪਣਾ ਸਾਰਾ ਹਾ ਸਾਰਾ ਟਾਈਮ ਹੀ ਲਾ ਲਈਏ, ਤੇ ਨਹੀ ਗੱਲਾਂ ਖ਼ਤਮ
ਨਹੀਂ, ਗੱਲਾਂ ਖ਼ਤਮ ਹੁੰਦੀਆਂ, ਸਹੀ ਗੱਲ ਹੈ।
ਭੈਣ ਜੀ ਕਰੀਏ ਡਿਨਰ ਦੀ ਤਿਆਰੀ, ਹਾਂਜੀ, ਹਾਂ, ਠੀਕ ਏ ਜੀ, ਸਾਸ੍ਰੀ ਕਾਲ ਜੀ। ਹਾਂ ਜੀ, ਸਤਿ ਸ਼੍ਰੀ ਅਕਾਲ ਜੀ।